ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹੈਲੋ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਮੈਮ
ਸਤਿ ਸ੍ਰੀ ਅਕਾਲ। ਕੀ ਹਾਲ ਐ
ਵਧੀਆ ਤੁਸੀਂ ਸੁਣਾਓ
ਬਸ ਵਧੀਆ ਕੀ ਕਰਦੀ ਪਈ
ਕੁਛ ਨੀ
ਹੋਰ ਰੋਟੀ ਵਗੈਰਾ ਖਾ ਲਈ ਸੀ
ਹੋਰ
ਕੀ ਖਾਧਾ
ਆਜ ਕੁਛ ਨੀ ਰਾਜਮਾ ਚਾਵਲ ਹੀ ਬਨਾਏ ਸੀ
ਅੱਛਾ ਸਵੇਰੇ
ਹਾਂਜੀ, ਸਵੇਰੇ ਮਤਲਬ ਕੀ ਮੈਂ ਕੋਲੇਜ ਗਈ ਸੀ।
ਹੈਲੋ।
ਹਾਂਜੀ, ਹਾਂਜੀ।
ਮੈਂ ਕੇਆ ਸਵੇਰੇ ਕੀ ਖਾਦਾ?
ਮੈਂ ਕੇਆ ਮੈਂ ਸੇਰੇ ਕੋਲੇਜ ਗਈ ਸੀ ਨਾ ਤੇ, ਕੁਛ ਬਣਾਇਆ ਨੀ ਤੇ ਮੈਂ ਕੰਟੀਨ ਚੋ ਈ ਖਾ ਲੇਆ ਸੀ।
ਅੱਛਾ, ਅੱਛਾ ਹੋਰ ਮੌਸਮ ਕਿਉਂ ਜਾ ਓਥੇ?
ਏਥੇ ਅੱਜ ਬਾਰੀਸ਼ ਆਈ ਸੀ। ਹਾਂਜੀ, ਹਾਂਜੀ ਏਥੇ ਅੱਜ ਬਾਰੀਸ਼ ਆਈ ਬਾਰਿਸ਼ ਆਈ ਸੀ ਤੇ ਹੁਨ ਧੁੱਪ ਚੜ ਗਈ ਏ ਦੁਬਾਰਾ।
ਅੱਛਾ, ਸਾਡੇ ਏਥੇ ਤੇ ਬਹੁਤ ਜਾ਼ਦਾ ਗਰਮੀ ਹੈ।
ਹਾਂ, ਬਸ ਬਹੁਤ ਜਾਦਾ ਹੀ ਹੈਗੀ।
ਏਥੇ ਤੇ ਕਾਫ਼ੀ ਟਾਈਮ ਤੋਂ ਈ ਨੀ ਆਈ ਬਾਰੀਸ਼ ਬੜੀ ਗਰਮੀ ਪੈ ਰਹੀ ਹੈ।
ਹਾਂ, ਹਾਂਜੀ ਪੋਚਾ ਤੇ ਹੋ ਗਿਆ।
ਹੋਰ ਘਰ ਸਭ ਠੀਕ ਹੈ? ਅਸੀਂ ਸਵੇਰੇ ਸਵੇਰੇ ਮੂਲੀ ਦੀ ਪਰੌਂਠੀ ਖਾਦੀ ਸੀ, ਤੇ ਹੁਣ ਦੁਪਹਿਰੇ ਅਰਬੀ ਵਗੈਰਾ, ਉਸ ਤੋ ਬਾਅਦ ਉਹਨੇ ਚਾਹ ਵਗੈਰਾ ਪੀਤੀ ਏ।
ਤੁਹਾਡੀ ਫੈਮਿਲੀਚ ਅੱਛਾ ਤੁਹਾਡੀ ਫੈਮਿਲੀ ਕੌਣ, ਕੌਣ ਏ?
ਮੇਰੀ ਮੰਮਾ, ਪਾਪਾ ਔਰ ਮੇਰਾ ਭਰਾ।
ਮੈਂ ਪੜ੍ਹ ਰਹੀ ਆਂ ਹਜੇ ਤੇ, ਮਾਸਟਰਸ। ਕਰੀਆਂ ਮੈਂ ਪੜਦੀ ਪਈਆਂ ਹਜੇ।
ਅੱਛਾ ਤੇ ਬ੍ਰਦਰ?
ਆਂਓ ਟਵੀਸ਼ਨਸ ਵਗੈਰਾ ਪੜਾ ਰਹੇ ਓ ਟੀਚਰ ਹੈ ਸੂਕੂਲ ਚ। ਹੈਲੋ।
ਅੱਛਾ, ਅੱਛਾ ਮਤਲਬ ਕੀ ਓ ਕਦੋਂ ਆਂਦੇ ਨੇ ਫਿਰ? ਹਾਂਜੀ, ਹਾਂਜੀ।
ਓ ਸ਼ਾਮੀ ਆਂਦੇ ਮਤਲਬ ਹੁਨੇ ਈ ਹੈ ਨਾ। ਹਜੇ ਛੁੱਟੀਆਂ ਪਈਆਂ ਜਾਂਦੀਆਂ ਨਾ ਸੂਕੂਲ ਦੇ ਵਿਚ
ਤੇ ਸਾਡੇ ਏਥੇ ਮਤਲਬ, ਇਕ ਜੂਨ ਤੋ ਪਈਆਂ ਸੀ ਛੁੱਟੀਆਂ ਤੇ ਵੱਡੀ ਕਲਾਸਿਸ ਦੀ ਅੱਠ ਜੂਨ ਤੋ ਪਈਆਂ ਸੀ।
ਹੂ, ਹੂ
ਸਕੂਲ ਈ ਲੇਟ ਖੁੱਲ ਨੇ ਬਾਈ ਜੁਲਾਈ ਨੂੰ ਸਕੂਲ ਖੁੱਲ ਨੇ, ਲੇਕਿਨ ਜੋ ਟੀਚ ਟੀਚਰ ਨਾ ਮਤਲਬ ਉਹਨਾਂ ਨੂੰ ਛੇ ਜੁਲਾਈ ਨੂ ਬੁਲਾ ਰਹੇ ਸਕੂਲ ਦੇ ਵਿਚ।
ਅੱਛਾ, ਅੱਛਾ।
ਜਦੋਂ ਸਕੂਲ ਖੁਲਨਗੇ ਫਿਰ ਓਈਓ ਸਲੇਬਸ ਵਗੈਰਾ ਕਵਰ ਕਰਵਾਨਾ ਫਿਰ ਪੇਪਰਸ ਵਗੈਰਾ ਆ ਜਾਨਗੇ ਬੱਚੇ
ਹਾਂਜੀ, ਹਾਂਜੀ, ਹਾਂਜੀ ਓ ਸਲੇਬਸ ਕਵਰ ਕਰਾਨਾ ਤੇ ਤੂਸੀ, ਮੈ ਤੂਸੀ ਨੀ ਗਏ ਅਜ?
ਨਈ ਮੈਂ ਸਵੇਰੇ ਜਾਂਦੀ ਆਨਾ ਕਿਉਂਕਿ ਅਜੇ ਛੁੱਟੀਆਂ ਪਈਆਂ ਦੀਆਂ। ਤੇ ਸਵੇਰੇ, ਸਵੇਰੇ ਮਤਈ ਗਿਆਰਾਂ ਵਜੇ ਚਲਗੇ, ਅ ਡੇਢ ਵਜੇ ਤਕ ਘਾਰ ਅਪਨੇ ਹੁਨ ਮੈਂ ਜਾਵਾਂਗੀ
ਤੇ ਮਲਬ ਤੂਸੀ ਕੁਛ ਤ ਤੂਸੀ ਬਸਤੇਚ ਲੈ ਕੇ ਵੀ ਜਾਂਦੇ ਓ ਖਾਨਾ? ਕਨਟੀਨ ਚ ਖਾ ਲੈਂਦੇ ਓ?
ਹਾਂ।
ਤੁਸੀਂ ਨਾਲ ਕੁਛ, ਲੈ ਕੇ ਜਾਂਦੇ ਓ ਖਾਨ ਖੂਨ ਅਸਤੇ?
ਨਈ ਹਜੇ ਤੇ ਮਤਲਬ ਕੋਲੇਜ ਤੇ ਕਦੀ, ਕਦੀ ਜਾਨਾ ਹੁੰਦੈ ਨਾ, ਐਵੇਂ ਟਵੀਸ਼ਨ ਵੀ ਪਢਾਂਦੀ ਆਨਾ ਤੇ ਫੇਰ ਘਰੋਂ ਈ ਖਾ ਕੇ ਜਾਂਦੇ ਓ?
ਅੱਛਾ! ਅੱਛਾ! ਹੋਰ
ਕੀ -ਕੀ ਮਿਲਦਾ।
ਸਾਡੀ ਕੈਨਟਿਨ ਸਮੋਸਾ ਹੋ ਗਿਆ, ਪੈਟਿਸ ਛੋਲੇ ਚਾਵਲ, ਰਾਜਮਾਂ ਚਾਵਲ, ਕੜੀ ਚਾਵਲ, ਭਠਰੇ ਛੋਲੇ ਮਤਲਬ ਕਿ ਸਭ ਕੁਛ ਮਿਲਦਾ ਐ।
ਤੇ ਫਾਸਟ ਫੂਡ 'ਚ।
ਫਾਸਟ ਫੂਡ ਬਰਗਰ, ਚੌਮੀਨ, ਸਪਰਿੰਗ ਰੋਲ ਐਸ ਹਾਂਜੀ।
ਹੋਰ ਤੁਸੀਂ ਕੇੜੀ ਕਲਾਸ ਚ ਪੜ੍ਹ ਰੇ ਓ?
ਮੈਂ ਓ ਕੋਾਲਜ ਜਾਂਨੀ ਆਂ।
ਅੱਛਾ-ਅੱਛਾ।
ਹਾਂਜੀ ਹਮ ਹੋਰ ਰਾਤੀ ਕੀ ਬਣਾਓਗੇ?
ਰਾਤੀ ਦੇਖੋ ਕੋਈ ਓਮਲੇਟ ਵਗੈਰਾ ਜਾਂ ਕੁਛ। ਵੈਸੇ ਵੀ ਸੈਟਰਡੇ ਐ ਤੇ ਅ ਕੋ ਚਿਕਨ ਵਗੈਰਾ ਈ।
ਅੱਛਾ ਅੱਛਾ ਤੇ ਤੁਸੀਂ ਜਲਦੀ ਖਾ ਲੈਂਦੇ ਹੋਵੋਗੇ ਰੋਟੀ
ਨੲੀਂ ਅਸੀਂ ਤਾਂ ਬੌਤ ਲੇਟ ਖਾਂਦੇ ਆਂ ਸਾਡੇ ਤਾਂ ਮਤਲਬ ਅੱਠ ਨੌ ਵਜੇ ਤੇ ਬਨਨਾ ਸਟਾਟ ਹੁੰਦੀ ਐ।
ਐਸਾ ਕਿਉਂ?
ਮਤਲਬ ਅਸੀਂ ਉੱਠਣਾ ਵੀ ਫੇਰ ਲੇਟ
ਬਲਕਿ ਫਿਰ ਉੱਠਦੇ ਕਿੰਨੇ ਵਜੇ ਹੋ?
ਅੰ ਕੋਈ ਟੈਅਮ ਟੇਬਲ ਨੀ ਐ ਜਦੋਂ ਨਿੰਦਰ ਕ ਅਖ ਖੁੱਲਜੇ ਕਦੀ ਦੱਸ ਵਜੇ ਕਦੀ ਸਾਢੇ ਦਸ ਕਾਫੀ ਲੇਟ, ਹਾਂ ਹੂੰ ਆਂਟੀ ਤੇ ਜਲਦੀ ਉੱਡ ਜਾਂਦੇ ਐ ਆਓ ਯ ਸੱਤ ਅੱਠ ਵਜੇ। ਜ ਸਕੂਲ ਵਗੈਰਾ ਜਾਣਾ ਹੋਏ ਤੇ ਫੇਰ ਛੇ ਵਜੇ ਉੁੱਠਣਾ ਪੈਂਦੈ ਕਿਉਂਕਿ ਬੱਸ ਵਗੈਰਾ ਆਂਦੀ ਐ ਨਾ।
ਅੱਛਾ-ਅੱਛਾ ਮਲਬ ਕਿ ਅਗਰ ਆਂਟੀ ਨਾ ਹੋਏ ਕੱਲ ਤਾਨੂੰ ਕੁਛ ਵੀ ਨ ਤੇ
ਹਾਂ ਸਭ ਕੁਛ ਆਉਂਦਾ ਰੋਟੀ ਮਤਲਬ ਸਾਰੀ ਟੋਟਲੀ ਅਹ ਚਪਾਤੀ ਵਗੈਰਾ ਰਾਈਸ ਸਬਜ਼ੀ ਵਗੈਰਾ ਵੀ ਮਤਲਬ ਆਉਂਦੀ ਹੈ ਸਾਰੀ ਤੜਕੇ ਸ਼ੜਕੇ ਲਗਾਨੇ।
ਫਾਸਟ ਫੂਡ
ਮਤਲ ਏ ਆਪਣੇ ਵਾਸਤੇ ਬਣਾ ਲੈਂਦੇ ਜਿਸ ਤਆਂ ਓ ਸੈਂਡਵਿ ਵਗੈਰਾ ਬਨਾ ਲਿੱਤੇ ਸ਼ਾਮੀ ਚਾਰ ਨਾਲ।
ਅੱਛਾ ਜ ਸ਼ਾਮ ਰ ਸਵੇਰੇ ਫੇ ਮਾਮ ਚਜੇ ਫੇਰ?
ਹੈਂ
ਮੈਂ ਕਿਹਾ ਸਵੇਰੇ ਮਨ ਕਜੇ ਫ?
ਸਵੇਰੇ ਨੀ ਖਾਂਦੇ ਸਵੇਰੇ ਨੀ ਮਨ ਕਰਦਾ ਸਵੇਰੇ ਮਤਲਬ ਮੈਂ ਚਾਹ ਵੀ ਨੀ ਪੀਂਦੀ। ਉੜਦੇ ਨਾਲੂ ਰੋਟੀ ਚਾਈਦੀ ਏ ਫੁਲਕੇ ਬਸ।
ਅੱਛਾ-ਅੱਛਾ।
ਹਾਂ ਹੁਨ ਕੱਲ ਮੈਂ ਬਨਾਇਆ ਸੀ ਕੱਲ ਵਾਈਟ ਸੋਸ ਪਾਸਤਾ ਬਨਾਇਆ ਸੀ ਓਨਲਾਈਨ ਦੇਖ ਦੇਖ ਕੇ। ਤੇ ਫੇਰ ਉਹ ਬਣਾਇਆ ਸੀ ਉਹਨੂੰ ਵੇਲੇ ਪਾਸ ਤਾ ਬੋਇਲ ਕੀਤਾ ਨਾ, ਫੇਰ ਉਸ ਤੋਂ ਬਾਦ ਪੈਨ ਲਿੱਤਾ। ਅਹ ਘਿਓ ਪਾ ਦਿੱਤਾ ਓਦੇ ਵਿੱਚ, ਫੇਰ ਤੂੰ ਥੋੜੇ ਲਸਣ ਛੋ ਕਰਕੇ ਨੜ ਚ ਸੁਟਦੇ ਥੋੜੇ ਸਬਜ਼ੀਆਂ ਪਾ ਦੇ ਸ ਅ ਸ਼ਿਮਲਾ ਮਰਚ ਵਗੈਰਾ ਪਾ ਲਿੱਤੀ ਪਿਆਜ ਵਗੈਰਾ ਪਾ ਲਿੱਤੇ, ਹੁਨ ਸਿਫ ਥੋੜਾ ਰੋਸਟ ਕੀ ਤਾ ਤ ਓਨੂੰ ਕੱਢ ਲਿੱਤਾ ਬਾਰ, ਫਿਰ ਉਸ ਓ ਤੋਂ ਬਾਦ ਫਿਰ ਤੂੰ ਘਿਓ ਦੇ ਚਮਚ ਪਾ, ਓਦੇ ਵਿੱਚ ਪਾਓ ਤੁਸ ਤੁਸੀਂ ਇੱਕ ਚਮਚ ਮੈਦਾ ਪਾਲੋ, ਓਨੂੰ ਜਿਹੜਾ ਨਾ ਓ ਹੁੰਦਾ ਰੋਸਟ ਹੁੰਦਾ ਥੋੜਾ ਜਿਸ ਤਰ੍ਹਾਂ ਥੋੜ੍ਹਾ ਬਰਾਊਨ ਕਲਰ ਆ ਜਾ ਨਾ ਫਿਰ ਦੁੱਧ ਐਡ ਕਰਦੇ ਓਦੇ 'ਚ
ਅੱਛਾ।
ਫਿਰ ਦੁਧ ਐਡ ਕੀਤਾ ਤੁ ਕੜਸੀ ਮਤਲਬ ਮਾਰਦੇ ਜਾਣਾ ਤੁਸੀਂ ਇਹ ਰੋਕਣਾ ਨੀ ਐ। ਚੰਗੀ ਤਰ੍ਹਾਂ ਕਰਨਾ ਤਾਂ ਕਿ ਮਤਲਬ, ਮਤਲਬ ਪ੍ਰੋਪਰ ਉਹਨੂੰ ਸਮੂਥ ਕਰ ਲੈਣਾ ਓਦੀ ਪੇਸਟ
ਹੂੰ, ਹੂੰ, ਹੂੰ, ਹੂੰ
ਨਮਕ ਉਹਦੇ ਚ ਜਿਵੇ ਅਸੀਂ ਰੋਸਟ ਕੀਤੇ ਸੀ ਵੈਜੀਟੇਬਲ ਓਨੂੰ ਪਾ ਦਿੱਤਾ ਓਦੇ ਚ ਫਿਰ ਉਸ ਤੋਂ ਬਾਅਦ ਨਮਕ, ਮਿਰਚ, ਨਮਕ ਔਰ ਮਿਰਚ ਹਲਦੀ ਵਗੈਰਾ ਨੀ ਪਾਣੀ ਪੈਂਦੀ ਇਦੇ 'ਚ ਆਪਣੇ ਮਤਲਬ ਟੇਸਟ ਮਤਲਬ ਵਾਈਟ ਸੌਸ ਐ ਨਾ, ਹਾਂ ਤੇ ਫਿਰ ਆਪਣੇ ਟੇਸਟ ਦੇ ਅਕੋਰਡਿੰਗ ਮਤਲਬ ਕਰ ਲਿੱਤਾ। ਉਸ ਤੋਂ ਬਾਅਦ ਫੇਰ ਵ ਉਹ ਪਾਸਤਾ ਜਿਹੜਾ ਬੋਇਲ ਕੀਤਾ ਸੀ ਉਹ ਪਾ ਦੇ
ਅੱਛਾ।
ਓਦੇ ਬਾਅਦ ਅਗਰ ਚੀਜ਼ ਪਈ ਦੀ ਐ ਘਰ ਅਮੂਲ ਦੀ ਤੇ ਉਹਦੀ ਓਹ ਇੱਕ ਸਲਾਈਸ ਵੈਸੇ ਕਾਫੀ ਹੁੰਦੀ ਹੈ ਐਡ ੳਨ ਕਰਦੇ ਓਦੇ ਵਿੱਚ ਉੱਪਰੋਂ ਕਾਲੀ ਮਿਰਚ ਪਾਈ ਤੇ ਬਸ ਐਵੇ
ਕਿਸੇ ਨੂ ਨਹੀ ਦਿੱਤਾ
ਨਹੀਂ, ਨਹੀਂ ਸਾਰਿਆਂ ਨੇ ਖਾਧਾ ਮੰਮਾ ਨੀ ਖਾਂਦੇ ਮੇਰੀ ਅ ਭਰਾ ਨੇ ਤੇ ਮੈਂ ਹੀ ਖਾਧਾ ਸੀ।
ਅੱਛਾ ਭਰਾ ਵਾਸਤੇ ਰੱਖ ਦਿਤਾ ਹੋਂਨਾ।
ਨਹੀਂ ਉਹ ਘਰ ਈ ਸੀ ਤੇ ਉਸੇ ਟਾਈਮ ਬਣਾਆ ਨਾ ਕਿਉਂਕਿ ਉਹ ਜੰਮ ਜਾਂਦਾ ਓਨੂੰ ਬਣਾ ਕੇ ਰੱਖੋ ਨਾ ਮੈਦਾ ਪੇਇਆ ਹੁੰਦੇ ਨਾ ਓਦੇ ਚ
ਜਮ ਜਾਂਦਾ ਹੋਣਾ।
ਹਾਂ ਜੰਮ ਜਾਂਦਾ ਓਹ। ਅਗਰ ਤਾਂ ਚੀਜ਼ ਪਾਈ ਦੀ ਐ, ਫਿਰ ਇੰਨਾ ਨੀ ਜੰਮਦਾ। ਇਸਤਰਾ ਫਿਰ ਉਹ ਜੰਮ ਜਾਂਦਾ ਉਹ ਮਤਲਬ ਗਰਮ ਗਰਮ ਹੀ ਖਾਣ ਵਾਲਾ ਹੁੰਦਾ।
ਹੂੰ ਤੇ ਹੋ ਹੋਰ ਕੁਛ ਨੀ ਬਨਾਨਾ ਆਦਾ?
ਨੲਈ ਸੈਂਡਵਿਚ ਵਗੈਰਾ ਬਣਾ ਲਿਤਾ ਐ ਨਿਊਡਲਸ ਵਗੈਰਾ ਬਣਾ ਲੈਂਦੇ ਹੁਣ ਮੰਮਾ ਕ ਮੋਮੋਸ ਚ ਬੜਾ ਟਾਈਮ ਲੱਗਦਾ ਹੈ ਕਾਫੀ ਟਾਈਮ ਕੰਜਿਊਮਿੰਗ ਐ ਓ ਪਹਿਲੇ ਮੈਦਾ ਗੁੰਨੋ ਫੇਰ ਉਦਾ ਪੂਰਾ ਤਿਆਰ ਕਰੋ ਤੇ ਸ਼ੇਪ ਦੋ ਮੈਨੂੰ ਸ਼ੇਪ ਬਣਾਣੀ ਨੀ ਆਂਦੀ ਮੋਜ਼
ਇੱਕ ਵਾਰੀ ਅਸੀਂ ਘਰ ਸਮੋਸੇ ਬਣਾਣੇ ਟਰਾਈ ਕੀਤੇ ਸੀ। ਬਿਨਾਂ ਓਦੇ ਤੋਂ ਮਤਲਬ ਮਤਲਬ ਜੋ ਸ਼ੇਪ ਪਹਿਲਾ ਹੁੰਦਾ ਨਾ ਉਸ ਤੋਂ ਬਿਨਾਂ ਬੜੇ ਅੱਛੇ ਬਣੇੇ ਸੀ ਪਹਿਲੇ ਓਹੀਓ ਆਲੂ ਵਗੈਰਾ ਬੋਆਇਲ ਕਰ ਕੇ ਫਰਾਈ ਕਰ ਲਦੇ ਨਾ ਜੀਰੇ ਵਾਲੇ ਆਲੂ ਬਣਦੇ ਆ ਬਸ ਫੇਰ ਉਹ ਉਹਦੇ ਦੇ ਵਿੱਚ ਪਾਏ ਫਿਰ ਉਹਨੂੰ ਫਰਾਈ ਕੀਤੇ ਕਾਫ਼ੀ ਅੱਛੇ ਬਣੇ ਸੀ ਉਹ ਵੀ। ਹੁ ਮੈਂ ਮੰਮਾ ਨੂੰ ਬੋਲ ਰਹੀ ਹ ਕਿ ਹੁਣ ਕੁਛ ਡੋਸਾ ਵਗੈਰਾ ਬਣਾਵਾਂਗੇ ਉਹ ਨੀ ਅਸੀਂ ਬਣਾਇਆ ਕਦੀ ਡੋਸਾ।
ਫਿਰ ਤੁਹਾਨੂ ਨੀ ਆਂਦਾ।
ਨੀ ਡੋਸਾ ਮਤਲਬ ਟਰਾਈ ਨੀ ਕੀਤਾ ਕਦੀ ਅਸੀ ਜ ਨ ਟਿਕ ਦਾ ਪੈਣ ਚਾਹੀਦਾ ਹੁੰਦਾ ਨਾ।
ਹੁ-ਹੁ ਹਾਂ-ਹਾਂ
ਹਾਂ ਮਤਲਬ ਫੇਰ ਉਹ ਨੀ ਕੀਤਾ ਸੀ ਟਰਾਈ ਕਦੀ ਮੰਮਾ ਨੂੰ ਬੋਲ ਰਹੀ ਸੀ। ਮਮਾ ਡੋਸਾ ਬਣਾਵਾਂਗੇ।
ਹਾਂ ਬਣਾ ਲੋੋ ਫੇਰ।
ਹਾਂ
ਵੇਖ ਲੋ ਜਿਵੇ ਦਾ ਯੂਟਿਊਬ ਤੋਂ ਵੇਖਿਆ ਸੀ ਵਾਈਟ ਸੋਸ ਪਾਸਤਾ ਉਵੇ ਬਣਾਲੋ।
ਹਾਂ ਉਸਤਰਾ ਬਣਾ ਬਣਾਣਾ ਪਏਗਾ। ਠੀਕ ਐ ਵੈਸੇ ਘਰ ਦਾ ਫਰੈਸ਼ ਹੁੰਦਾ ਨਾਲੇ। ਬਾਰ ਦਾ ਓਇਯੋ ਗਾਂ ਮਨ ਸਾਂਬਰ ਇੰਨੀ ਦੇਰ ਦਾ ਬਨਾ ਕੇ ਰੱਖਦੇ ਆ ਫੇਰ ਉਇਯੋ ਦਿੰਦੇ ਰੇਂਦੇ ਆ ਬਾਰ ਜਾਓ ਤੇ।
ਹੋਰ
ਹਾਂਜੀ
ਚਲੋ ਠੀਕ ਐ ਹੈਂ ਮੈਨੂੰ ਕਾਮ ਯਾਦ ਆ ਗਿਆ ਸੀ ਤੇ ਫੇਰ ਗੱਲ ਕਰਦੇ ਆ।
ਕੀ?
ਮੈਂ ਕਯਾ ਚਲੋ ਠੀਕ ਐ ਮਮ ਬਾਅਦ ਚੋਂ ਕਰਾਂਗੀ ਕਾਮ ਯਾਦ ਆ ਗਿਆ ਸੀ।
ਹਜੇ ਰੁਕ ਜੋ ਥੋੜ੍ਹੀ ਦੇਰ।
ਹਾਂਜੀ-ਹਾਂਜੀ ਬੋਲੋ।
ਹਾਂ, ਹੋਰ ਤੁਸੀਂ ਕੀ ਕਰਦੇ ਪਏ ਔ?
ਹਾਂਜੀ
ਤੁਸੀਂ ਕੀ ਕਰਦੇ ਪਯੋ?
ਮੈਂ ਕੁਛ ਨੀ ਬਸ ਮੈਂ ਸੋ ਈ ਰਹੀ ਸੀ ਤੁਆਡਾ ਫੋਨ ਆ ਗਿਆ।
ਅੱਛਾ
ਹਾਂਜੀ
ਹੋਰ ਘਰ ਸਭ ਠੀਕ ਐ?
ਹਾਂਜੀ-ਹਾਂਜੀ।
ਹੂੰ ਚਲੋ ਠੀਕ ਏ ਫੇਰ ਕਰਦੇਆਂ, ਸ਼ਾਮੀ ਕਰਾਂਗੀ ਠੀਕ ਏ।
ਹਾਂਜੀ-ਹਾਂਜੀ ਠੀਕ।
ਮੈਨੂੰ ਨਾ ਮੈਸੇਜ ਕਰ ਦੇਨਾ ਯਾ ਫਿਰ ਸ਼ਾਮੀ ਕਰਦੇ ਆ। ਠੀਕ ਓਕੇ ਬਾਏ।
ਬਾਏ।